ਸਾਸੀ ਕਾਲ ਜੀ।
ਤੁਹਾਡੀ ਵੋਲੀਊਮ ਬੜਾ ਈਸ ਕੰਮ ਆ ਰਹਾ ਹੈ। ਹੈਲੋ, ਬਸ ਬੈਠੈ ਸੀ। ਤੁਸੀਂ ਸੁਣਾਓ, ਠੀਕ ਹੋ?
ਹਾਂਜੀ-ਹਾਂਜੀ, ਵਧੀਆ, ਹੋਰ ਤੁਸੀਂ ਦੱਸੋ।
ਬਸ ਮੈਂ ਕਿਹਾ, ਬੜੇ ਦਿਨ ਹੋ ਗਏ! ਤੁਸੀਂ ਗੱਲ ਹੀ ਨਹੀਂ ਕੀਤੀ, ਕਿੱਥੇ ਹੈਗੇ ਸੀ?
ਬਸ ਮੇਰੀ ਨਾ ਸਿਸਟਰ ਆਈ ਦੀ ਸੀ, ਤੇ ਉਹਨਾਂ ਦੇ ਕੋਲ ਬਸ, ਤਾਂ। ਪਤਾ ਫਿਰ ਬੈਣਾ, ਫਿਰ ਬਾਰੋਂ ਆਇਆ ਫਿਰ ਬ। ਹੈਗੇ ਨੇ ਨਾ ਉਨਾਂ ਦੇ ਛੋਟੇ-ਛੋਟੇ, ਤੇ ਟਾਈਮ ਈ ਨੀ ਲੱਗਦਾ।
ਅੱਛਾ-ਅੱਛਾ ਤਾਂ ਈ ਮੈਂ ਉਸ ਦਿਨ ਤੁਹਾਨੂੰ ਕੋਲ ਕੀਤਾ ਸੀ, ਤੁਸੀਂ ਰਿਸੀਵ ਈ ਨੀ ਕੀਤਾ, ਨਾ ਤੁਸੀਂ ਬੈਕ। ਕੋਲ ਕੀਤੀ? ਹਾਂਜੀ।
ਪਤਾ ਨੀ ਲਗਦਾ ਕਈ ਵਾਰੀ ਨਾ ਫੋਨ ਬੱਚਿਆਂ ਦੇ ਹੱਥ ਚ ਹੁੰਦਾ, ਬੱਚੇ ਫੋਨ ਕੱਟ ਦਿੰਦੇ ਨੇ ਨਾਲੇ ਫਿਰ। ਪਹਿਲੇ ਜਾਂਦਾ ਨਈ, ਵੇਖਿਆ।
ਹਾਂਜੀ, ਹੋਰ ਡਿਸਟਰਬ ਤਾਂ ਨਹੀਂ ਕੀਤਾ ਮੈਂ, ਤੁਹਾਨੂੰ?
ਨਈ ਨਈ ਹਲੇ ਤਾਂ ਅਸੀ ਬਸ ਲੇਟੇ ਈ ਹੋਏ ਸੀ। ਓ ਥੋੜੇ ਅਪਨਾ ਕਿਸੇ ਰਿਲੇਟਿਵ ਦੇ ਘਰ ਗਏ।
ਅੱਛਾ, ਅੱਛਾ-ਅੱਛਾ, ਲੰਚ ਕਰ ਲਿਆ ਤੁਸੀਂ?
ਹਾਂਜੀ, ਲੰਚ ਕਰ ਲਿਐ।
ਅੱਛਾ, ਚਾਹ ਪੀ ਲਈ ਸ਼ਾਮ ਦੀ।
ਨਹੀਂ ਚਾਹ ਹੁਣੇ ਪੰਜ - ਸਾਢੇ ਪੰਜ ਵਜੇ ਦੇਖਾਂਗੇ, ਜਦੋਂ ਆ ਜਾਣਗੇ
ਅੱਛਾ - ਅੱਛਾ, ਹੋਰ ਸੁਣਾਓ, ਘਰ ਪਰਿਵਾਰ ਸਭ ਠੀਕ ਨੇ?
ਹਾਂਜੀ - ਹਾਂਜੀ ਸਭ ਵਧੀਆ ਏ, ਤੁਸੀਂ ਦੱਸੋ?
ਬਸ ਵਧੀਆ, ਕੀ ਕਰ ਰਹੇ ਸੀ? ਮੈਂ ਕਿਹਾ, ਇਤਨੇ ਦਿਨ ਹੋ ਗਏ, ਹਾਂਜੀ - ਹਾਂਜੀ। ਮੈਂ ਕਿਹਾ, ਬੜੇ ਦਿਨ ਹੋ ਗਏ, ਗੱਲ ਹੀ ਨਹੀਂ ਹੋਈ। ਗੱਲ। ਤੇ ਕਰੀਏ। ਪਤਾ ਨੀ ਕੀ ਗੱਲ ਐ, ਕਿੱਥੇ ਗਏ ਹੋਏ ਨੇ। ਸ਼ੈਦ ਮੈਂ ਕਿਆ ਸਮਰ ਵੇਕੇਸ਼ਨ ਏ, ਗਏ ਤੇ ਹੁਣ।
ਨਾ - ਨਾ ਜਾਣਾ ਕਿਥੇ, ਬਸ ਓ ਭੈਣ ਆਈ ਦੀ ਸੀ। ਕਜ਼ਨ ਏ, ਭੂਆ ਦੀ ਕੁੜੀ ਆਈ ਹੋਈ ਸੀ, ਹਾਂ ਭੂਆ ਕਾਫੀ ਟਾਈਮ ਬਾਦ ਆਏ ਰਹਿਣ ਏਥੇ ਨਾ।
ਅੱਛਾ ਅੱਛਾ, ਫੇਰ ਤੁਸੀਂ ਪੂਰਾ ਟਾਈਮ ਉਹਨਾਂ ਨੂੰ ਦੇ ਰਹੇ ਹੋਵਗੇ ਨਾ।
ਹਾਂਜੀ ਹਾਂਜੀ, ਤੁਹਾਨੂੰ ਪਤਾ ਹੁਣ ਆਏ ਤੇ ਨੇ ਦੇਖੋ ਕੋਈ ਸਪੈਸ਼ਲ ਆਂਦਾ ਐ ਟਾਇਮ ਕੱਢ ਕੇ। ਤੇ ਫਿਰ ਬਣਦਾ ਹੈ ਨਾ? ਮੇਰਾ ਵੀ ਤਾਂ, ਫਿਰ ਹੈਨਾ?
ਹਾਂਜੀ ਸਹੀ ਗੱਲ ਏ।
ਬਸ ਫਿਰ ਕਦੇ ਬਾਜ਼ਾਰ ਚਲੇ ਜਾਣਾ, ਕਦੇ ਕਿਸੇ ਦੇ ਘਰ ਜਾਣਾ, ਉਨਾਂ ਨਾਲ ਫੇਰ ਅੱਜ ਓ ਗਏ ਰਿਲੇਟਿਵਸ ਘਰ। ਮੈਂ ਕਿਹਾ, ਅਜ ਮੈਂ ਨੀ ਜਾਂਦੀ। ਅੱਜ ਤੁਸੀ ਕੱਲੇ ਜਾਓ ਟਾਈਮ ਸਪੈਂਡ ਕਰੋ ਆਪਣਾ ਹਨਾਂ।
ਅੱਛਾ, ਇਹ ਵੀ ਗੱਲ ਠੀਕ ਏ। ਤਵਾਨੁ ਥੋੜਾ ਆਰਾਮ।
ਹਾਂਜੀ। ਬੜਾ ਸ਼ੋਰ ਆ ਰਿਹਾ ਤੁਹਾਡੇ ਪਿੱਛੇ ਨਾ।
ਹਵਾ ਚੱਲ ਰਹੀ ਐ ਬੜੀ। ਮੈਂ ਨਾ ਬਾਹਰ ਹੀ ਖੜੀ ਸੀ। ਹਾਂਜੀ - ਹਾਂਜੀ, ਹੋਰ ਸੁਣਾਓ, ਹੁਣ ਠੀਕ ਏ?
ਹਾਂਜੀ ਹੁਣ ਤਾਂ ਠੀਕ ਹੈ।
ਬਸ ਵਧੀਆ, ਮੈਂ ਕਿਆ, ਚਲ ਮੈਂ ਪੁੱਛਾਂ। ਤੁਸੀਂ ਫੈਬਰਿਕ ਵਗੈਰਾ ਕਿੱਥੇ ਲੈਂਦੇ ਓ? ਮੈਂ ਵੀ ਜਾਣਾ ਸੀ ਮਾਰਕੀਟ, ਥੋੜ੍ਹੀ ਸ਼ੋਪਿੰਗ ਕਰਨੀ ਸੀ।
ਅੱਛਾ ਮੈਂ ਨਾ ਵੈਸੇ ਤਾਂ ਔਨਲਾਈਨ, ਕਾਫੀ ਪੇਜ਼ਿਸ ਨੇ ਜਿਨਾਂ ਨੂੰ, ਮੈਂ ਫੋਲੋ ਕਰਨੀ ਆ ਇੰਸਟਾਗ੍ਰਾਮ। ਉੱਥੋਂ ਹੀ, ਮੈਂਨਯੂ ਮੰਗਵਾਉਂਣੀ ਆ, ਹਾਂਜੀ।
ਅੱਛਾ-ਅੱਛਾ, ਤੇ ਮੈਂ ਵੀ, ਮੈਂ ਕਿਆ ਚਲ ਮੈਂ ਤੁਹਾਨੂੰ ਫੋਨ ਕਰਨ। ਮੈਂ ਕਿਹਾ, ਤੁਸੀਂ ਆਪ ਫਰੀ ਹੋ ਤੇ ਆ ਜਾਂਦੇ? ਮੈਨੂੰ ਜ਼ਰਾ ਮਾਰਕੀਟ ਤੱਕ ਲੈ ਜਾਂਦੇ।
ਅ ਕੋਈ ਨਈ ਲੈ ਚਲਾਂ ਗੇ, ਤੁਸੀਂ ਇੱਧਰ ਆ ਜਾਓ ਇੱਧਰੋ ਚੱਲਦੇ ਆ, ਅਸੀਂ ਵੈਸੇ ਮੈਂ ਨਾ, ਔਫਲਾਈਨ ਘੱਟ ਹੀ ਕਰਨੀ ਆ ਸ਼ੋਪਿੰਗ, ਮੈਂ ਔਨਲਾਈਨ ਹੀ ਜ਼ਿਆਦਾ ਕਰਨੀ ਆ।
ਅੱਛਾ ਅੱਛਾ, ਫੇਰ ਮੈਨੂੰ ਔਨਲਾਈਨ ਦਾ ਇਦਾਂ ਹਜੇ ਪਤਾ ਨੀ ਨਾ।
ਹਾਂ ਕਿਉਂਕਿ ਉਹ ਨਾ ਬਹੁਤ ਟਰਸਟਿਡ ਪੇਜ਼ੀਜ਼ ਨੇ ਨਾਲੇ ਮੇਰੀ ਮਤਲਬ। ਮੈਂ ਉਹਨਾਂ ਕੋਲ ਹੀ ਮੈਂ ਜਿਵੇਂ ਵਿਆਹ 'ਤੇ ਵੀ ਜਾਣਾ, ਅਤੇ ਮੈਂਨੂੰ ਕਸਟਮਾਈਜ਼ ਕਰਾ ਦੇਂਦੀ, ਹਾਂ ਮੈਨੂੰ ਇਸ ਬੀ ਮੈਨੂੰ ਐਵੇਂ ਦਾ ਮਤਲਬ ਲੁੱਕ ਚਾਹੀਦਾ ਮੈਨੂ ਐਵੇ ਦੇ ਮਤਲਬ ਐਵੇ ਮੈਨੂੰ ਚਾਹੀਦੇ ਨੇ, ਐਵੇਂ ਕਾਸਟੀਜਮ ਕਰਾ ਕੇ ਦਿੰਦੇਗੇ। ਹਾਂਜੀ। ਬਹੁਤ ਅੱਛਾ ਵਰਾਇਟੀ ਹੈ। ਬਹੁਤ ਟਸਟ ਪੇਜ ਹੈ।
ਅੱਛਾ। ਇੰਸਟਾਗ੍ਰਾਮ ਤੇ ਹੈਗਾ ਓਨਾਂ ਦਾ ਫੇਸਬੁੱਕ ਤੇ।
ਹਾਂਜੀ। ਹਰ ਜਗ੍ਹਾ ਇੰਸਟਾਗ੍ਰਾਮ ਤੇ, ਵੀ ਫੇਸਬੁੱਕ ਤੇ ਵੀ ਏ। ਔਨਲਾਈਨ ਵੀ ਵੇਚਦੇ ਨੇ। ਹਾਂਜੀ।
ਕੋਈ ਨੀ ਤੁਸੀਂ ਮੈਨੂੰ ਇਹਦਾ ਲਿੰਕ ਭੇਜ ਦੇਨਾ।
ਹਾਂਜੀ। ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ।
ਹਾਂਜੀ। ਮੈਂ ਕਿਹਾ ਚਲ ਮੈਂ ਪੁੱਛਾ, ਉਹਨਾਂ ਕੋਲ ਬ ਫੈਬਰਿਕ ਵਗੈਰਾ ਲੈਣਾ ਕਿੱਥੋਂ ਲਈ ਸਾਂਦਿਤ ਨੀ ਹਜੇ ਸਮਝ ਨੀ ਐ ਏਸ ਇਸ ਸਾਈਡ ਦੀ। ਕਿਉਂਕਿ ਕਾਫੀ ਟਾਈਮ ਬਾਦ ਆਇਆ ਨਾ ਇੱਧਰ।
ਹਾਂ, ਨਈ ਮੈਂ ਓਨਾਂ ਕੋਲ ਈ ਸ ਬਣਵਾਣੀ ਆ, ਫਿਰ ਮੈਂ ਕੀ ਕਰਨੀ ਆ, ਫਿਰ ਮੈਂ ਫੈਬਰਿਕ ਲਿਆ ਕੇ ਫਿਰ ਟੇਲਰ ਨੂੰ ਦੇਣ ਜਾਣਾ ਬੋਤ ਈ ਅੱਗ ਲੱਗਦਾ ਸੀ। ਫੇਰ ਉਹ ਨਾ, ਪਤਾ ਕੀ ਕਰਦੇ ਨੇ, ਉਹ ਸਟਿਚਿੰਗ ਵੀ ਕਰਕੇ ਦੇ ਦਿੰਦੇ। ਸਟੇਚਿੰਗ ਪ੍ਰਜਿਜ ਲਗਾ ਕੇ, ਮੈਂ ਕਿਹਾ ਮੈਨੂੰ ਹੋਰ ਕੀ ਚਾਹੀਦਾ ਵਖੋ ਬਣਿਆ, ਬ
ਹਾਂ, ਇਹ ਵੀ ਬਹੁਤ ਬੈਸਟ ਹੈਗਾ ਹੈ। ਹਾਂਜੀ-ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ।
ਔਰ, ਔਰ ਮਤਲਬ ਰੇਟ ਵੀ ਬੋਤ ਜਾਯਜ ਏ।
ਅੱਛਾ।
ਹਾਂਜੀ। ਬਹੁਤ- ਬਹੁਤ ਸਹੀ ਰੇਟ ਲੈਂਦੇ ਨੇ, ਨਾਲੇ ਫਿਟਿੰਗ ਵੀ, ਬਹੁਤ ਅੱਛੀ ਆਉਂਦੀ, ਕੱਪੜਿਆਂ ਦੀ ਕੱਪੜਿਆਂ ਦਾ ਕੋਈ ਮੈਂ ਅੱਜ ਤਕ ਮੈਨੂੰ ਮਤਲਬ ਕੋਈ ਮੈਂ ਔਨਾਂ ਨੂੰ ਓਹ ਨੀ ਦਿੱਤਾ ਕੱਪੜਿਆਂ ਦਾ, ਵੀ ਹਾਂ ਐ ਫੈਬਰਿਕ ਮੇਰਾ ਖ਼ਰਾਬ ਹੋ ਗਿਆ ਐ। ਜਾਂ ਏਦਾਂ ਵੀ ਤੁਸੀ ਲੋਅ ਫੈਬ ਲੋਅ ਕੁਆਲਿਟੀ ਦਾ ਯੂਜ ਕੀਤਾ ਬਿਲਕੁਲ ਵੀ ਨ੍ਹੀਂ।
ਅੱਛਾ। ਤੇ ਬਹੁਤ ਅੱਛੀ ਗੱਲ ਏ ਹੈ। ਫੇਰ ਤੁਸੀਂ ਮੈਨ ਜ਼ਰੂਰ ਦੇਣਾ ਮੈਂ ਵੀ ਨਾ ਕਾਫੀ ਸਾਰੇ ਣੇ ਸੂਟ ਵਗੈਰਾ ਲੈਣੇ ਨੇ, ਕਿਉਂਕਿ ਨਾ ਘਰ ਸਾਡੇ ਮੈਰਿਜ ਹੈਗੀ ਏ। ਇੱਕ- ਦੋ ਮੰਥ ਤੱਕ ਨਾ। ਹਾਂਜੀ।
ਨਹੀਂ, ਤੁਸੀਂ ਉਹਨਾਂ ਕੋਲ ਮੈਂ ਤੁਹਾਨੂੰ ਪੇਜ ਸ਼ੇਅਰ ਕਰਾਂਗੀ। ਤੁਸੀਂ ਇੱਕ ਵਾਰੀ ਟਰਾਈ ਕਰਿਓ। ਜੇ ਤੁਹਾਨੂੰ ਠੀਕ ਲੱਗਦਾ ਤੇ ਅਗਰ ਤੁਸੀਂ ਜਿਵੇਂ ਤੁਸੀਂ, ਅਗਰ ਤੁਸੀਂ ਮਤਲਬ, ਦਸ ਹਜ਼ਾਰ ਤੋਂ ਉੱਪਰ ਲੋਗੇ ਨਾ ਕੱਪੜਾ ਜਿਵੇਂ ਕੱਠੇ ਲੈ ਈ ਲਨੇ ਆ ਚਲੋ ਵਿਆਹ ਵਾਸਤੇ ਅਸੀਂ ਹਨਾ।
ਹੂ
ਜਾਂ ਜਿਵੇਂ ਕੋਈ ਹੋਰ ਵੀ, ਜਿਵੇਂ ਤੁਹਾਡੀ ਸਿਸਟਰਸ ਹੋਰ ਵੀ ਤੁਸੀਂ ਇਕੱਠਾ ਮੰਗਵਾ ਲਓ। ਭੈਣਾਂ ਦੇ ਵੀ ਆ ਸੇਮ ਪੇਸ ਤੋਂ ਮੰਗਵਾ ਲਓ ਦਸ ਹਜ਼ਾਰ ਤੱਕਨ ਦੇ ਫਿਰ, ਓਹ ਤੁਹਾਨੂੰ ਡਿਸਕਾਉਂਟ ਦੇ ਦੇਂਦੇ ਨੇ। ਸੈਵਨਟੀ ਫਾਈਵ ਪਰਸੈਂਟ, ਓਨ ਸਟਿਚਿੰਗ- ਸਟਿਚਿੰਗ ਤਾਂ ਸਿਰਫ
ਅੱਛਾ- ਅੱਛਾ, ਬਹੁਤ ਅੱਛਾ।
ਹਾਂਜੀ। ਤੇ ਉਹ ਵੀ ਮਤਲਬ ਬਹੁਤ ਬੋਤ ਸਹੀ ਪੈ ਜਾਂਦਾ ਸਾਨੂੰ ਫਿਰ ਅਗਰ ਸਟਿਚਿੰਗ ਤੇ ਦੇਖੋ ਸੈਵਨਟੀ ਫਾਈਵ ਫਿਫਟੀ ਵੀ ਨਹੀਂ, ਸੈਵਨਟੀ ਫਾਈਵ ਪਰਸੈਂਟ ਡਿਸ ਹੂ ਲਾਲਣਗੇ।
ਅੱਛਾ।
ਮਤਲਬ ਇੱਕ ਹਿਸਾਬ ਨਾਲ ਤੁਹਾਡੇ, ਇੱਕ ਹਿਸਾਬ ਨਾਲ ਤੁਹਾਡੇ, ਹਾਂਜੀ। ਇੱਕ ਹਿਸਾਬ ਨਾਲ ਤੁਹਾਡੇ ਕੱਪੜੇ ਫ੍ਰਰੀ ਸੀ ਕੇ ਆਏਗੇ।
ਹੂ- ਹੂ। ਅੱਛਾ। ਫਿਰ ਸਾਨੂੰ ਆਪਣਾ ਮੈਜਰਮੈਂਟ ਦੇਣਾ ਪਏਗਾ ਨਾ-ਨਾ ਸੂਟ ਦਾ।
ਹਾਂਜੀ। ਮੈਜਰਮੈਂਟ ਤਾਂ ਦੇਖੋ ਤੁਹਾਨੂੰ ਕੋਂਟੈਕਟ ਕਰ ਲੈਣਗੇ। ਇੱਕ ਵਾਰੀ ਤੁਸੀਂ ਗੱਲ ਕਲ ਮੈਂ ਤੁਹਾਨੂੰ ਨਾਲ ਨੰਬਰ ਵੀ ਸੈਂਡ ਕਰ ਦੇਂਦੀਜਿਹੜੇ ਉੱਥੇ ਦੇ ਮੈਨੇਜਰ ਨੇ ਨਾ। ਮੈਮ ਨੇ ਮੈ ਉਹਨਾਂ ਦਾ ਨੰਬਰ ਸੈਂਡ ਕਰਤਾ ਸੀ। ਉਹ ਬਹੁਤ ਅੱਛੇ ਨੇ, ਹਾਂ। ਉਹ ਤੁਹਾਨੂੰ ਸਾਰੇ ਤਾਂ ਗਾਈਡ ਕਰ ਦੇਣਗੇ ਤੁਹਾਨੂੰ ਕਿਵੇਂ ਦਾ ਸੂਟ ਸਵਾਉਣਾ ਚਾਹੀਦਾ ਤੁਹਾਡੀ ਬੋਡੀ ਸ਼ੇਪ ਦੇ ਹਿਸਾਬ ਨਾਲ। ਏ ਦੇਖੋ ਓਨਾ ਬੌਟੀਕ ਦਾ ਪੂਰਾ ਓਨਾ ਦਾ ਐਨਾ ਵੱਡਾ ਬੌਟੀਕ, ਓਨਾਂ ਨੂੰ ਫੇਰ ਨੌਲੇਜ ਯਾ, ਪਤਲੇ ਬੰਦੇ ਨੂੰ ਕਿਹੋ ਜਿਹੀ ਚੀਜ਼ ਜਚਣੀ ਹੈ। ਹਨਾ, ਮੀਡੀਅਮ ਬੰਦੇ ਨੂੰ ਕੀ ਪਾਉਣਾ ਚਾਹੀਦਾ ਅੱਜ
ਹਾਂਜੀ, ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਅਡਵਾਈਸ ਲਈ ਏ। ਮੈਂ ਕਿ ਉਹਨਾਂ ਕੋਲ ਪੁੱਛਣੀ ਆ ਬਈ ਉਹ ਵੀ ਪਾਉਂਦੇ ਨੇ ਸੂਟ ਵਗੈਰਾ ਕੁੜਤੀ ਪਾਉਂਦੇ ਨੇ ਬੁਝ ਅੱਛਾ ਫੈਬਰਿਕ ਹੁੰਦਾ ਉਹਨਾਂ ਦਾ। ਤਾਂ ਫਿਰ, ਮੈਂ ਤੁਹਾਨੂੰ ਫੋਨ ਕੀਤਾ ਸੀ
ਨਹੀਂ ਪਹਿਲੇ ਮੈਂ ਲਿਆਂਉਦੀ ਸੀ ਔਫਲਾਇਨ ਕੱਪੜੇ ਦੁਕਾਨਾਂ ਵਗੈਰਾ ਤੋਂ ਬਟ ਫਿਰ ਮੈਂ ਕਿਹਾ, ਅਗਰ ਮੈਨੂੰ ਸੱਤ ਸੌ ਵਿਚ ਇਹ ਕੱਪੜਾ ਮਿਲ ਕੇ ਮੇਰਾ ਖ਼ਰਾਬ ਹੋ ਰਿਹਾ ਤੇ ਮੈਂ ਕੀ ਹਜ਼ਾਰ-ਬਾਰ੍ਹਾਂ ਸੋ 'ਚ ਮੈਂ ਸਹੀ ਕੱਪੜਾ ਲੈ ਲਵਾਂ। ਥੋੜ੍ਹੇ ਹੋਰ ਪੈਸੇ ਪਾਕੇ ਚੱਲੇਗਾ ਤਾਂ ਸਹੀ ਨਾ ਤੇਰਾ ਲੋਂਗ ਟਾਈਮ
ਹਾਂ ਤੇ ਬਿਲਕੁਲ ਠੀਕ ਕਹਿ ਰਹੇ ਹੋ ਤੁਸੀ।
ਹਨਾ। ਵੈਸੇ ਦੇਖ ਗਰਮੀਆਂ ਦੇ ਤਾਂ ਗਰਮੀਆਂ ਦਾ ਤਾਂ ਵੇਖੋ, ਇੱਕ ਗਰਮੀ ਪੈਂਦੇ ਨੇ ਕੱਪੜੇ ਹਰ ਵਾਰੀ ਖ਼ਰਾਬ ਹੋ ਜਾਂਦੇ ਨੇ ਕੋਟਨ ਦੀ, ਧੁੱਪ ਨਾਲ ਖ਼ਰਾਬ ਹੋ ਜਾਂਦੇ ਨੇ।
ਹਾਂਜੀ, ਬਿਲਕੁਲ।
ਹੋਰ ਦੱਸੋ, ਠੀਕ ਹੋ ਤੁਸੀਂ-
ਹਾਂਜੀ, ਵਧੀਆ
ਹੋਰ ਤੁਹਾਡੇ ਬੱਚੇ ਠੀਕ ਨੇ
ਹਾਂਜੀ, ਬੱਚੇ ਵੀ ਠੀਕ ਨੇ। ਇੱਕ ਗੁੜੀਆ ਸੁੱਤੀ ਹੋਈ ਹੈ ਤਬੀਅਤ ਤਾਂ ਫੋਨ ਦੇਖ ਰਿਹਾ ਸੀ
ਨਹੀਂ ਐਸੀ ਕੋਈ ਗੱਲ ਨਹੀਂ, ਤੁਸੀਂ ਆਉਣਾ ਤੁਸੀਂ ਔਫਲਾਈਨ ਕੱਪੜੇ ਦੇਖਣ ਜਾਣੇ ਨੇ ਮੈਂ ਤੁਹਾਡੇ ਨਾਲ 'ਚ ਚੱਲ ਸਕਦੀ ਹਾਂ
ਅੱਛਾ-ਅੱਛ ਨਹੀਂ ਤੂੰਂ ਸੁਣਾ ਕੇਯਰ ਬਹੁਤ ਹੇ। ਬੈਸਟ ਹੀ ਏ, ਘਰ ਬੈਠੇ-ਬੈਠੇ ਫਿਰ ਸਾਰਾ ਕੁਛ ਹੋ ਜਾਣਾ, ਔਨਲਾਈਨ ਹੀ ਨਹੀਂ
ਹਾਂਜੀ -ਹਾਂਜੀ ਉਹ ਤਾਂ ਹੈ, ਨਾਲੇ ਤੁਹਾਨੂੰ ਕਲਰ ਦੀ ਵੀ ਐਡਵਾਈਜ ਦੇਣਗੇ, ਫੈਬਰਿਕ ਵਾਈਟ ਫੈਬਰਿਕ। ਉਤੇ ਤੁਹਾਡੇ ਤੇ ਕਿਹੜਾ ਕਲਰ ਜਚੇਗਾ ਤੁਹਾਨੂੰ? ਆਪਣੇ ਮਤਲਬ, ਰੰਗ ਦੇ ਹਿਸਾਬ ਨਾਲ ਕਿਹੋ ਜਿਹੇ ਕਲਰ ਪਾਉਣੇ ਚਾਹੀਦੇ ਨੇ। ਬਹੁਤ ਅੱਛਾ ਗਾਈਡ ਕਰਦੇ ਬੁਲਾਂਵਾਂ ਬੰਦੇ ਨੂੰ, ਆਪਣੇ ਕਸਟਮਰ ਨੂੰ
ਕੋਈ ਨੀ ਤੁਸੀਂ ਮੈਨੂੰ ਲਿੰਕ ਜ਼ਰੂਰ ਸੈਂਡ ਕਰਨਾ, ਠੀਕ ਹੈ ਨਾ।
ਹਾਂਜੀ ਮੈਂ ਤੁਹਾਨੂੰ ਜ਼ਰੂਰ ਪੇਜ ਮੈਨਸ਼ਨ ਕਰ ਦਾਂਗੀ।
ਹਾਂਜੀ, ਹੋਰ ਸੁਣਾਓ
ਹਾਂਜੀ, ਨਹੀਂ ਬਸ। ਕੈਬ ਦੱਸਿਆ, ਭੈਣ ਆਈ ਦੀ ਸੀ ਘਰ, ਦਸ ਕਿੱਥੇ ਜਾਣਾ ਫਿਰ ਉਹਨਾਂ ਜਦੋਂ ਜਾਣਗੇ, ਫਿਰ ਮੈਂ ਦੇਖੋ ਜਾਵਾਂਗੀ ਦੋ-ਤਿੰਨ ਦਿਨ ਰਹਿ ਆਵਾਂਗੀ ਆਪਣੇ ਘਰ
ਅੱਛਾ, ਅੱਛਾ। ਤੁਹਾਡੇ ਬੱਚੇ ਠੀਕ ਨੇ
ਹਾਂਜੀ ਹਾਂ, ਹਾਂਜੀ ਬੱਚੇ ਬਸ ਠੀਕ ਏ ਟਿਊਸ਼ਨ ਗਏ ਨੇ
ਅੱਛਾ, ਛੁੱਟੀਆਂ 'ਚ ਟਿਊਸ਼ਨ ਭੇਜਦੇ, ਤੁਸੀਂ ਬੱਚਿਆਂ ਨੂੰ
ਟਿਊਸ਼ਨ ਤਾਂ ਦੇਖੋ ਜ਼ਰੂਰੀ ਹੋਣ ਛੁਟੀਆਂ ਦਾ ਕੰਮ ਵੀ ਤਾਂ ਦੇਖੋ ਕਰਨਾ, ਲੋਨ ਵੀ ਤਾਂ ਕਰਨਾ ਨਾ।
ਹਾਂ ਤੈ ਫਿਰ
ਹੁਣ ਸਤਯਕਰਨ। ਹਾਂ ਹੁਣ ਜਦ ਤੱਕ ਮੈਂ ਘਰ ਆਂ, ਤਾਂ ਤੱਕ ਟਿਊਸ਼ਨ ਜਾਣਦੋਂ, ਮੈਂ ਫੇਰ ਤਾਂਂ ਮੈਂ ਅਪਨੇ ਘਰ। ਫਿਰ ਥੋੜੀ ਟਿਊਸ਼ਨ ਜਾਣਾ, ਫਿਰ ਇਹਨਾਂ ਮੇਰੇ ਨਾਲ ਹੀ ਹੋਣਾ।
ਹਾਂਜੀ।
ਹੁਣ ਵੇਖੋ ਚਾਰ ਵਜੇ ਗਏ ਨੇ, ਆ ਜਾਣਗੇ ਸਾਢੇ ਪੰਜ ਵਜੇ ਤੱਕ। ਥੋੜਾ ਘੰਟਾ ਇਕ ਪੜ ਆਉਂਦਾ ਬੰਦਾ, ਬੱਚਾ ਸਵੇਰ ਦਾ ਖੇਡਦਾ ਹੀ ਰਹਿੰਦਾ ਵੇ ਬੜਾ ਜ਼ਰੂਰੀ ਕਿ ਪੜ੍ਹਾਈ ਵੀ ਜ਼ਰੂਰੀ ਹੈ ਦੇਖੋ। ਤਾਂ ਭੁੱਲ ਜਾਣਾ ਇੰਨਾ ਫੇਰ ਛੁੱਟੀਆਂ 'ਚ
ਠੀਕ ਏ ਛੁੱਟੀਆਂ ਦੇ ਦਿਨ ਬੱਚੇ ਇੱਕ ਮਹੀਨੇ ਦਾ ਗੈਪ ਅਉਂਦਾ ਭੁਲ ਹੀ ਜਾਂਦੇ, ਸੱਚੀ ਕਹਿ ਰਹੇ ਹੋ।
ਸਭ ਕੁਛ, ਹਾਂਜੀ ਬਹੁਤ ਪਿੱਛੇ ਚਲੇ ਜਾਂਦੇ ਨੇ ਬੱਚੇ, ਨਾ ਥੋੜ੍ਹਾ ਜਿਹਾ ਇਹਨਾਂ ਨੂੰ ਰਿਮਾਇਂਡ ਪਰ ਪੜਾਦੇ ਰਹੋ ਨਾ ਰੋਜ਼ ਰੋਜ਼ ਸਹੀ ਰਹਿੰਦਾ।
ਹਾਂਜੀ‌‌‌, ‌‌‌‌ਹਾਂਜੀ ਸਹੀ ਕਹਿ ਰਹੇ ਹੋ। ਛੋਟੇ ਬੱਚੇ ਫੇਰ ਵੀ ਜਲਦੀ ਭੁਲ ਜਾਂਦੇ ਨੇ। ਥੋੜੇ ਵੱਡੇ ਇਹਨਾਂ ਨੂੰ ਪਤਾ ਹੈ, ਬਇ ਅਸੀਂ ਕਵਰ ਕਰਨਾ ਹੈ ਤੇ ਕਰ ਹੀ ਲੈਂਦੇ ਨੇ
ਹਾਂ ਫੇਰ ਬੱਚੇ ਵੀ ਦੇਖੋ ਛੋਟੇ ਹੀ ਨੇ ਨਾ ਖਾਏ ਫਿਰ ਮੈਂ ਕਿਹਾ ਚਲੋ ਤੁਸੀਂ ਟਿਊਸ਼ਨ ਪਾਇਉ ਕਰੋ। ਭਾਵੇ ਡੇਢ ਘੰਟੇ ਹੀ ਲਾਓ ਤੁਸੀਂ ਅਧਾ ਘੰਟਾ ਘਟ ਹੀ ਪੜਾਉਂਦੇ ਪੇ ਨੇ ਨਾ
ਅੱਛਾ ਅੱਛਾ ਹੋਮ ਵਰਕ ਹੀ ਕਰਾਉਂਦੇ ਹੋਣਗੇ ਹੁਣ ਤਾਂ ਛੁੱਟੀਆਂ ਦ ਹੀ।
ਹਾਂ ਹੋਲੀਡੇਜ਼ ਹੋਮਵਰਕ ਨਾਲ ਜਿਵੇਂ ਸਾਰਾ ਲਰਨ ਕਰਵਾਉਂਦੀ ਏ। ਸ਼ੁਰੂ ਤੋਂ ਤਾਂ ਕਿ ਮਤਲਬ ਜਿਵੇਂ ਟੈਸਟ ਵਗੈਰਾ ਜਿਵੇਂ ਨਾਲੋਂ ਨਾਲ ਸ਼ੁਰੂ ਹੋ ਜਾਂਦੇ ਨੇ। ਤੁਹਾਨੂੰ ਪਤਾ ਵੇ
ਨਹੀਂ ਨਹੀਂ ਬਹੁਤ ਅੱਛਾ ਕਰ ਰਹੇ ਤੁਸੀਂ ਬੱਚਿਆਂ ਨੂੰ ਟਿਊਸ਼ਨ ਭੇਜ ਕੇ ਨਾ।
ਹਾਂਜੀ। ਬਸ ਫੇਰ ਆ ਹੁਣੇ ਆਣ ਹੁਣੇ ਗਏ ਬਸ ਫੇਰ ਹੁਣੇਆਉਣਗੇ ਫਿਰ ਦੇਖੋ ਇਕੱਠੇ ਇੰਨੇ ਦਿਨ। ਫਿਰ ਦੀਦੀ ਵੀ ਆ ਜਾਂਦੇ। ਫਿਰ ਚਾਹ ਚੂ ਬਣਾਵਾਂਗੇ ਕਠੇ
ਅੱਛਾ ਅੱਛਾ ਫਿਰ ਇੱਕ ਸਾਥ।
ਹਾਂਜੀ ਹਾਂਜੀ ਚਲੋ ਠੀਕ ਹੈ ਮੈਂ ਫੇਰ ਕਰਨੀ ਆ ਤੁਹਾਨੂੰ ਹੈਂ
ਹਾਂਜੀ, ਓਕੇ
ਹਾਂ ਓਕੇ ਜੀ ਸਤਿ ਸ਼੍ਰੀ ਅਕਾਲ।